ਹੈਲੋ
ਹੈਲੋ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
ਕੀ ਹਾਲ ਚਾਲ ਤੁਹਾਡੇ
ਜੀ ਮੇਰੇ ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਨੇ
ਮੈਂ ਵੀ ਵਧੀਆ ਨੇ ਔਰ ਘਰ ਪਰਿਵਾਰ ਸਭ ਵਧੀਆ ਨੇ।
ਜੀ ਸਾ ਘਰ ਪਰਿਵਾਰ 'ਚ ਸਭ ਵਧੀਆ ਬਸ ਫਿਕਰਾਂ ਚੱਲ ਰਹੀਆਂ ਸੀ ਅੱਜ ਕੱਲ੍ਹ
ਅੱਛਾ
ਉਹ ਅੱਜ ਕੱਲ੍ਹ ਐਜੂਕੇਸ਼ਨ ਤੁਹਾਨੂੰ ਪਤਾ ਹੈ ਫੇਰ ਕਿਵੇਂ ਜੀ ਐਜੂਕੇਸ਼ਨ ਹੈਗੀ। ਹੈ ਤੇ ਇਹੀ ਬੱਸ ਅਸੀ ਟੈਂਸ਼ਨ 'ਚ ਫਿਰ ਰਹੇ ਹਾਂ ਕਿ ਕਿਹੜੇ ਸਕੂਲ 'ਚ ਪੜ੍ਹਾਈਏ। ਜਾਂ ਕਿਹੜੇ ਪ੍ਰਾਈਵੇਟ 'ਚ ਜਾਂ ਸਰਕਾਰੀ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਨਾ ਫਿਰ ਅੱਜ
ਕੀ ਹੁਣ ਕੀ ਹੋ ਰਿਹਾ ਕੋਪਟੀਸ਼ਨ ਬਣ ਗਿਆ ਹੈ ਬੜਾ ਜ਼ਿਆਦਾ ਹਨਾ।
ਹਾਂਜੀ ਇਹੀ ਚੀਜ਼ ਨੂੰ ਟੈਸ਼ਨ ਹੈ।
ਇਹੀਓ ਪ੍ਰੋਬਲਮ ਸਾਹਮਣੇ ਆ ਰਹੀ ਹੈ ਸਾਡੇ ਨਾ ਕੀ ਕੋਂਪੀਟੀਸ਼ਨ ਸਕੂਲ ਐਵੇ ਦੇ ਹੋ ਗਏ ਨਾ ਕਿ ਇੱਕ ਦੂਜੇ ਨੂੰ ਦੇਖ ਕੇ ਨਾ ਅਸੀਂ ਐਹੀ ਸੋਚਦੇ ਹਾ ਕਿ ਉਹ ਸਕੂਲ ਬੈਟਰ ਹੈ ਕਿ ਐਹ ਸਕੂਲ ਬੈਟਰ ਹੈ ਬੈਟਰ ਸਾਰੇ ਸਕੂਲ ਹੋ ਗਏ ਨੇ ਅੱਛੇ ਸਾਰੇ ਸਕੂਲ ਹੋ ਗਏ ਨੇ ਲੇਕਿਨ ਇਹੀਓ ਕਨਫਿਊਜਨ ਹੈ ਕਿ ਕਿਹੜੇ ਸਕੂਲ ਚ ਪਾਈਏ ਤੇ ਹੁਣ ਐਜੂਕੇਸ਼ਨ ਦੇਖੋ ਹਰ ਸਕੂਲਾਂ ਦੀਆਂ ਸੇਮ ਹੁੰਦੀ ਹੈ ਭਾਵੇਂ ਗੌਰਮੈਂਟ ਲੈ ਲਓ ਭਾਵੇਂ ਕੁਛ ਵੀ ਲੈ ਲਓ ਪਬਲਿਕ ਤੇ ਐਜੂਕੇਸ਼ਨ ਤੋਂ ਦੇਖੋ ਬੱਚਿਆਂ ਨੇ ਜਿਧ ਜਿਧਰੇ ਵੀ ਪੜ੍ਹਨਾ ਹੈ ਨਾ ਜਿਨ ਜੋ ਪੜ੍ਹਨ ਵਾਲਾ ਬੱਚਾ ਨਾ ਉਹ ਕਿਧਰੇ ਵੀ ਪੜ੍ਹ ਲਏਗਾ ਮੇਰੇ ਅਕੋਰਡਿੰਗ ਤੇ ਤੁਸੀਂ ਵੀ ਜਾਣਦੇ ਹੋ।
ਗੱਲ ਬਿਲਕੁਲ ਸਹੀ ਆ ਪਰ ਗੱਲ ਇੱਥੇ ਟਿਕਦੀ ਹੈ ਕਿ ਅਸੀਂ ਕਿਸੇ ਸਕੂਲ 'ਚ ਅਗਰ ਅਸੀਂ ਪਾ ਰਹੇ ਹਾਂ ਜਿਵੇਂ ਇਗਜ਼ਾਮਪਲ ਅਗਰ ਅਸੀਂ ਸਰਕਾਰੀ ਸਕੂਲ 'ਚ ਪਾ ਰਹੇ ਹਾਂ ਸਰਕਾਰੀ ਸਕੂਲ 'ਚ ਸਾਡੀ ਸਰਕਾਰ ਨੇ ਬੈਨੀਫਿਟਸ ਬਹੁਤ ਦਿੱਤੇ ਨੇ। ਉਹਦੇ ਅਕੋਡਿੰਗ ਪ੍ਰਾਈਵੇਟ ਸਕੂਲ ਦੇ ਵਿੱਚ ਅੱਜ ਕੱਲ੍ਹ ਇੰਨੀ ਜ਼ਿਆਦਾ ਮਾਂਗ ਹੋ ਚੁੱਕੀ ਹੈ ਬੱਚਿਆਂ ਨੂੰ ਲੈ ਕੇ ਉਹ ਲੋਕਾਂ ਦੇ ਮਾਂ ਪਿਓ ਦੇ ਪਹਿਨਾਵਾ ਦੇਖਦੇ ਨੇ ਉਹ ਇਹ ਦੇਖਦੇ ਨੇ ਕਿ ਉਹ ਕਿਹੜੀ ਗੱਡੀ ਦੇ ਵਿੱਚ ਆਏ ਨੇ। ਉਹਨਾਂ ਕੋਲ ਉਸ ਹਿਸਾਬ ਨਾਲ ਡੋਨੇਸ਼ਨ ਮੰਗੀ ਏ ਜੋ ਸਕੂਲ ਪਹਿਲੇੇ ਡੋਨੇਸ਼ਨ ਦੇ ਹਿਸਾਬ ਨਾਲ ਚੱਲ ਰਿਹਾ ਅਤੇ ਉਸ ਤੋਂ ਬਾਅਦ ਸੈਲਰੀ ਵੀ ਲੈ ਰਿਹਾ। ਬੱਚਿਆਂ ਦੀ ਫੀਸਿਸ ਵੀ ਲੈ ਰਹੇ ਹੈ ਅਤੇ ਉਹ ਫਿਰ ਬੱਚੇ ਉੱਤੇ ਕੀ ਅਸਰ ਪਏਗਾ ਕਿਉਂਕਿ ਜੋ ਬੱਚੇ ਦੇਖੇ ਗਏ। ਬੱਚੇ ਦੀ ਐਜੂਕੇਸ਼ਨ ਦੇ ਨਾਲ ਨਾਲ ਜੋ ਬੱਚਾ ਅੱਜ ਰੇੜਣ ਚ ਦੇਖਦਾ ਏ ਉਹੀ ਸਿੱਖਦਾ। ਅਗਰ ਅਸੀਂ ਬੱਚੇ ਦੇ ਸਾਹਮਣੇ ਅਸੀਂ ਡੇਲੀ ਗਾਲੀ ਗਲੋਚ ਕਰਾਂਗੇ ਨਾ ਤੇ ਬੱਚਾ ਦੋ ਮਹੀਨੇ ਤਿੰਨ ਮਹੀਨੇ ਬਾਅਦ ਸਾਨੂੰ ਵੀ ਗਾਲੀ ਗਲੋਚ
ਭਾਵੇਂ ਜਿੰਨ ਜਿੰਨੇ ਮਰਜ਼ੀ ਅੱਛੇ ਸਕੂਲ ਚ ਪੜ੍ਹਾ ਲਾਂਗੇ ਨਾ ਅਸੀਂ ਹੁਣ ਬੱਚਿਆਂ ਦੀ ਨਾ ਅਗਰ ਘਰ ਦੇ ਅੰਦਰ ਜੋ ਮਾਹੌਲ ਦੇਖੇਗਾ ਨਾ ਬੱਚਾ ਉਹ ਕਰੇਗਾ। ਤੇ ਇਹੀ ਗੱਲ ਹੈ ਕਿ ਮਾਹੌਲ ਉੱਥੇ ਹੈ। ਘਰ ਦਾ ਮਾਹੌਲ ਸਭ ਤੋਂ ਅੱਛਾ ਪਲੇ। ਠੀਕ ਹੋਣਾ ਚਾਹੀਦਾ ਭਾਵੇਂ ਬੱਚਿਆਂ ਨੂੰ ਤੁਸੀਂ ਗਰਮੈਂਟ ਸਕੂਲ ਕਿਹੜੇ ਵੀ ਸਕੂਲ ਚ ਪੜ੍ਹਾ ਲੋ ਬੱਚਾ ਓਧਰ ਵੀ ਨਿਖਰ ਕੇ ਆ ਜਾਏਗਾ ਹੁਣ ਅਗਰ ਘਰ ਦਾ ਮਾਹਲ ਅੱਛਾ ਆ ਗਿਆ ਮੇਨ ਐਜੂਕੇਸ਼ਨ ਘਰ ਦੇ ਮਾਹਲ ਦੇ ਨਾਲ ਹੀ ਉੱਡਦੀ ਹੈ ਮਾਂ ਪਿਓ ਦੇ ਨਾਲ ਹੀ ਉੱਡਦੀ ਹੈ। ਇੱਕ ਸਭ ਤੋਂ ਬੜੀ ਐਜੂਕੇਸ਼ਨ ਉਹ ਤੇ ਹੈ ਹੀ ਪਹਿਲੇ ਟੀਚਰ ਵੀ ਮਾਂ ਪਿਓ ਹੁੰਦੇ ਨੇ ਤੇ ਏਹੀ ਤੋਂ ਗੱਲ ਕਹਿ ਰਹੀ ਹਾਂ ਕਿ ਘਰ ਦੇ ਅੰਦਰ ਐਜੂਕੇਸ਼ਨ ਹੈਗੀ ਹੈ ਮਾਂ ਪਿਓ ਦੇ ਨਾਲ ਬੱਚਿਆਂ ਦੀ ਤੇ ਉਹ ਬੱਚਿਆਂ ਨੂੰ ਐ ਨੀ ਗਾ ਕਿ ਅਸੀਂ ਸਕੂਲ ਦੇ ਪਿੱਛੇ ਲੜੇਗੇ ਵੀ ਕਿਹੜਾ ਸਕੂਲ ਚੰਗਾ ਹੈ ਤੇ ਉਹ ਡੋਨੇਸ਼ਨ ਜ਼ਿਆਦਾ ਮੰਗ ਰਿਹਾ ਤੇ ਕੁਛ ਹੈ ਇਹ ਚੀਜ਼ਾਂ ਬਾਅਦ ਚੋਂ ਬਾਅਦ ਦੇਖੀ ਜਾਂਦੀ ਹੈ ਪਹਿਲੇ ਘਰ ਦਾ ਬੱਚਾ ਕੀ ਸਿੱਖ ਰਿਹਾ ਘਰ ਦੇ ਅੰਦਰ ਐਟੀਕੇਟਸ ਹੈਗੇ ਨਹੀਂ ਹੈਗੇ ਬੱਚਿਆਂ ਨੂੰ ਗੁੱਡ ਐਟੀਕੇਟਸ ਦੇਣ ਦੀ ਬੜੀ ਜ਼ਰੂਰਤ ਹੈ ਅੱਜ ਦੇ ਟਾਈਮ ਦੇ ਕਿਉਂਕਿ ਬੱਚੇ ਕੱਲ ਦੇ ਬੜੇ ਜ਼ਿਆਦਾ ਅਡਵਾਂਸ ਹੋ ਗਏ ਨੇ, ਉਹਨਾਂ ਦਾ ਮਾਇਡ ਇਨਾ ਅਡਵਾਂਸ ਹੋ ਗਿਆ ਕਿ ਪੁੱਛੋ ਹੀ ਮਤ ਕੀ ਕੀ ਸੀ ਅਸੀਂ ਜੋ ਕਹਾਂਗੇ ਨਾ ਉਸ ਵੱਧ ਦੇ ਵੱਧ ਕ ਵੱਧ ਹੋ ਕੇ ਕਰਾਂਗੇ। ਤੁਸੀਂ ਮੰਨਦੇ ਹੋ ਇਹ ਗੱਲ
ਜੀ ਬਿਲਕੁਲ, ਅਸੀਂ ਬਿਲਕੁਲ ਸਹੀ ਗੱਲ ਹੈ ਕਿ ਜੋ ਅਸੀਂ ਆਪਣੇ ਘਰ ਦਾ ਮਾਹੌਲ ਜੋ ਅਸੀਂ ਸਾਫ ਸੁਥਰਾ ਅਸੀਂ ਰੱਖਦੇ ਹਾਂ ਜੋ ਅਸੀਂ ਉਹਨਾਂ ਨੂੰ ਐਜੂਕੇਸ਼ਨ ਦੇ ਅਕੋਰਡਿੰਗ ਅਸੀਂ ਸਿਖਾ ਸਕਦੇ ਹਾਂ ਨਾ ਉਹ ਸਾਡੇ ਟੀਚਰ ਵਗੈਰਾ ਨਹੀਂ ਸਿਖਾ ਸਕਦੇ। ਅਗਰ ਅਸੀਂ ਆਪਣੇ ਬੱਚੇ ਨੂੰ ਜੰਮਦੇ ਬੱਚੇ ਨੂੰ ਅਸੀਂ ਕਹਿੰਦੇ ਹਾਂ ਕਿ ਪਾਪਾ ਮੰਮੀ ਬੋਲੋ। ਠੀਕ ਹੈ, ਅਸੀਂ ਇਹ ਚੀ ਸਿਖਾ ਸਕਦੇ ਹਾਂ ਬੱਚੇ ਨੂੰ ਅਸੀਂ ਆਪਣੇ ਅ ਗਾਰਡ ਜੋ ਸਾਡੇ ਵੱਡੇ ਹੁੰਦੇ ਨੇ ਗਾਰਜਅਨਸ ਹੁੰਦੇ ਨੇ ਅਸੀਂ ਉਹਨਾਂ ਦੀ ਅਸੀਂ ਉਹਨਾਂ ਨੂੰ ਨੌਲੇਜ ਦੇ ਸਕਦੇ, ਅਸੀਂ ਇੱਜ਼ਤ ਦੇ ਸਕਦੇ ਹਾਂ। ਸਕੂਲ 'ਚ ਇਹ ਚੀਜ਼ ਨਹੀਂ ਸਿਖਾਈ ਜਾਂਦੀ ਪਹਿਲੀ ਚੀਜ਼ ਅਤੇ ਏ ਸੀ ਅਤੇ ਕਈ ਸਿਸ ਸਰਕਾਰੀ ਸਕੂਲ ਨੇ ਉਹ ਬਿਲਕੁਲ ਨੀਵੇਂ ਤੋਂ ਸਟਾਰਟ ਕਰਦੇ ਨੇ। ਤੇ ਸਾਡੀ ਗੌਰਰਮੈਂਟ ਸਾਡੇ ਵਾਸ ਤੇ ਬਹੁਤ ਕੁਛ ਸੋਚਦੀ ਆ। ਤੇ ਸਾਨੂੰ ਪਹਿਲਾਂ ਪ੍ਰੈਫਰ ਉਹਨਾਂ ਨੂੰ ਕਚ ਕਰਨਾ ਚਾਹੀਦਾ। ਮੇਰੇ ਹਿਸਾਬ ਨਾਲ
ਮੇਰੇ ਸਾਹਮਣੇ, ਹਾਂਜੀ ਜੀ ਮੈਂ ਵੀ ਇਹੀਓ ਕਹਿੰਦੀ ਹਾਂ ਕਿ ਦੇਖੋ ਕੋਈ ਸਕੂਲ ਛੋਟਾ ਬੜਾ ਨੀ ਗਾ ਅੱਜ ਦੇ ਟਾਈਮ ਤੇ ਸਾਰੇ ਸਕੂਲ ਬਰਾਬਰ ਨੇ ਮੈਂ ਇਹੀਓ ਕਹਿ ਰਹੀ ਹੈ ਬੱਚੇ ਨੇ ਅਗਰ ਪੜ੍ਹਨ ਵਾਲਾ ਬੱਚ ਚਾ ਹੈ ਬੱਚਿਆਂ ਦੇ ਅੰਦਰ ਸਮਝਦਾਰੀ ਅੱਛੀ ਹੈ ਤੇ ਕੇ ਵਾਰੀ ਸ ਅੱਛੇ ਨੇ ਨਾ, ਘਰ ਦੇ ਅੰਦਰ ਉਹ ਅੱਛੇ ਮਾਹੌਲ ਦੇ ਨਾਲ ਪੈਦਾ ਹੋਇਆ ਹੈ ਨਾ ਤੇ ਭਾਵੇਂ ਬੱਚਿਆਂ ਨੂੰ ਕਿਧਰੇ ਵੀ ਪੜ੍ਹਾ ਲੋ ਬੱਚਾ ਉਹ ਪੜ੍ਹ ਜਾਏਗਾ। ਤੇ ਆਇਓ ਹੈ ਕਿ ਲੇਕਿਨ ਉਹੀਓ ਗੱਲ ਹੈ ਨਾ ਐਜੂਕੇਸ਼ਨ ਤੁਸੀਂ ਫੀਸ ਦਾ ਕਹਿੰਦੇ ਪਏ ਹੋ ਬੜੀ ਜ਼ਿਆਦਾ ਫੀਸ ਹੁੰਦੀ ਪਈ ਆ। ਹੁਣ ਐਡਵਾਂਸ ਫੀਸ ਲੈ ਲੈਂਦੇ ਆ। ਡੋਨੇਸਨਾ ਤੇ ਟਿਊਸਨ ਫੀਸ ਅੰਨੇ ਵਧੀ ਹੋ ਗਈ ਹੈ ਇੱਕ ਬੱਚਾ ਅ ਸਾਲ ਦਾ ਲਗਾਓਗੇ ਤੁਸੀ ਬੜਾ ਜ਼ਿਆਦਾ ਰੇਟ ਹੋ ਜਾਂਦਾ ਤੇ ਉਸ ਤਰ ਉਸ ਹਾਬ ਦੇ ਨਾਲ ਇਨੀ ਕਮਾਈ ਦਿੰਦੇ ਨੀ ਗੇ ਮਹਿੰਗਾਈ ਹੈ ਵੱਧ ਗੀ ਵਾਧੂ ਹੋਈ ਹੁੰਦੀ ਪਈ ਹੈ ਤੇ ਕਮ ਦੰਦੇ ਕੰਮ ਦੰਦੇ ਨੀ ਰਹਿ ਰਹੇ ਘੱਟ ਹੋ ਗਏ ਨੇ। ਤੇ ਇਹੀੋ ਚੀਜ਼ ਦਾ ਡਰ ਲੱਗਿਆ ਰਹਿੰਦਾ ਹੈ ਬੱਚਿਆਂ ਨੂੰ ਕਿਹੜੇ ਸਕੂਲ ਚ ਪਾਈਏ ਤੇ ਇਹੀੋ ਰਹਿੰਦਾ ਕਿ ਬੱਚਿਆਂ ਨੂੰ ਗਰਮੈਂਟ ਚ ਵੀ ਪਾ ਦੋ ਇਹੋ ਜਿਹੀ ਗੱਲ ਨ ਬੱਚਾ ਉੱਧਰ ਵੀ ਪੜ੍ਹ ਲਏਗਾ। ਉਧਰ ਗਰਮੈਂਟ ਬੜੀ ਸਾਰੀ ਸੁਵਿਧਾ ਵੀ ਦਿੰਦੀ ਹੈ। ਕੁੜੀਆਂ ਵਾਸਤੇ ਵੀ ਅੱਛੀ ਦਿੰਦੀ ਹੈ। ਕੁੜੀਆਂ ਵਾਸਤੇ ਬੜੀ ਫੈਸਿਲਿਟੀ ਆ ਉਧਰ ਨਾ
ਜੀ ਬਿਲਕੁਲ ਸਹੀ ਗੱਲ ਹੈ। ਪਰ ਅੱਜ ਕੱਲ੍ਹ ਨਾ ਐਜੂਕੇਸ਼ਨ ਇੱਕ ਧੰਦਾ ਬਣ ਚੁੱਕਾ ਹੈ। ਬਿਜਨਸ ਬਣਾ ਤ ਇਹਨਾਂ ਨੇ। ਐਜੂਕੇਸ਼ਨ ਨੂੰ
ਹੂੰ।
ਇਹ ਗੱਲ ਬਹੁਤ ਜ਼ਿਆਦਾ ਹੋ ਚੁੱਕੀ ਹੈ ਇਹ ਗੱਲ ਕਿਉਂਕਿ ਮੈਂ ਪੜ੍ਹ ਰਿਹਾ ਸੀ ਅਤੇ ਇੱਕ ਸਕੂਲ ਹੈਗਾ ਸਾਡੇ ਇੱਧਰ ਨੀਅਰ ਬਾਏ ਦੇ ਅੰਦਰ ਅਤੇ ਉਸ ਸਕੂਲ ਅਖਬਾਰ ਦੇ ਵਿੱਚ ਉਸ ਸਕੂਲ ਦਾ ਨਾਮ ਨਹੀਂ ਦੱਸਿਆ ਗਿਆ ਪਰ ਜੋ ਜੋ ਉਹਨਾਂ ਨੇ ਲੱਛਣ ਦੱਸੇ ਉਹ ਮੈਂ ਸਮਝ ਗਿਆ ਕਿ ਸਾਡੇ ਨੀਅਰ ਬਾਏ ਦਾ ਸਕੂਲ ਹੈਗਾ ਉਹ ਸਕੂਲ ਦੇ ਬਾਰੇ ਕੀ ਕੀ ਡੋਨੇਸ਼ਨ ਲੈ ਰੇ ਪੰਜ ਲੱਖ ਰੁਪਏ ਦੱਸੋ? ਪੰਜ ਲੱਖ ਖ ਰੁਪਏ ਇੱਕ ਗਰੀਬ ਬੰਦਾ ਹੋਏ ਗਰੀਬ ਬੰਦਾ ਕਦੇ ਨਹੀਂ ਜਾ ਸਕਦਾ
ਓ ਤੇ ਹੈ ਮਤਲਬ ਨਾ ਉਹ ਚੀਜ਼ ਨਹੀਂ ਹੈ ਤੁਸੀਂ ਕਿ ਤੁਸੀਂ ਨਾ ਕੈਲਕੂਲੇਟ ਨਹੀਂ ਕਰ ਸਕਦੇ ਹੋ। ਉਹ ਕਿਸ ਵਜੇ ਦੇ ਨਾਲ ਔਰ ਕੀ ਇਹ ਫੀਸਾ ਇਹ ਰੇਟ ਜੋ ਉਹਨਾਂ ਨੇ ਬਣਾਇਆ ਉਹ ਕੀ ਚੀਜ਼ ਦੇਖ ਕੇ ਬਣਾਇਆ ਹੈ, ਤੇ ਤੁਸੀਂ ਇਹ ਚੀਜ਼ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਚੀਜ਼ ਇਹ ਹਿਸਾਬ ਐਨੀ ਹੋਣੀ ਚਾਹੀਦੀ ਹੈ ਤੇ ਸਕੂਲਾਂ ਦੇ ਜਿੰਨੇ ਵੀ ਰੂਲ ਫੀਸਾਂ ਹੁੰਦੀ ਹੈ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹਨਾਂ ਨੇ ਆਪਣੇ ਰੇਟ ਬਣਾਏ ਹੁੰਦੇ ਨੇ ਤੇ ਇਹ ਚੀਜ਼ਾਂ ਨਾ ਬੜੀ ਜਿਆਦਾ ਮਤਲਬ ਸਮਝ ਨੀ ਆ ਗਰਮੈਂਟ ਨੂੰ ਜਾਂ ਪ੍ਰਾਈਵੇਟ ਵਾਲਿਆਂ ਨੂੰ ਨਾ ਚੀਜ਼ ਸੋਚਣੀ ਚਾਹੀਦੀ ਹੈ ਕਿ ਪੂਰੀ ਫੈਮਲੀ ਸਾਰੇ ਬੰਦਿਆਂ ਦੇ ਅਕੋਡਿੰਗ ਮਹਿੰਗਾਈ ਦੇਖ ਕੇ ਨਾ ਉਹਨਾ ਨੂੰ ਆਪਣੀ ਫੀਸ ਵੀ ਨੋਰਮਲ ਰੇਟ ਮ ਕਰ ਲੈਣੀ ਚਾਹੀਦੀ ਹੈ। ਲੇਕਿਨ ਉਹ ਲੋਕੀ ਨਹੀਂ ਸੋਚਦੇ।
ਉਹ ਸੋਚਦੇ ਨੇ ਕਿ ਅਗਰ ਅਸੀਂ ਅਮੀਰ ਹੈਗੇ ਹਾਂ ਠੀ ਜਾਂ ਤੇ ਸਾਡੇ ਕੋਲ ਅਮੀਰ ਬੰਦਾ ਪੜ੍ਹਨ ਵਾਸਤੇ ਆਏ। ਅਮੀਰ ਅਤੇ ਹੋਰ ਅਮੀਰ ਅਮੀ ਹੋਰ ਅਮੀਰ ਉਸ ਤੋਂ ਬਾਅਦ ਹੋਰ ਅਮੀਰ ਹੋਈ ਜਾਂਦਾ। ਆਪਣੇ ਬੱਚਿਆਂ ਨੂੰ ਸਕੋਲਰਸ਼ਿਪ ਵੀ ਨੀ ਜੋ ਸਰਕਾਰੀ ਸਕੋਲਰਸ਼ਿਪ ਮਿਲਦੀਆਂ ਨੇ ਜੋ ਸਰ ਗਰੀਬ ਬੱਚਿਆਂ ਵਾਸਤੇ ਉਹਨਾਂ ਤੋਂ ਲੇ ਲੇ ਕੇ ਸਕੋਲਰਸ਼ਿਪਸ ਲੈਂਦੇ ਨੇ ਪਰਚੇਜ਼ ਕਰ ਲੈਂਦੇ ਨੇ ਆਪਣੇ ਪੈਸੇ ਦੀ ਪਾਵਰ ਨਾਲ ਇੰਨਾਂ ਪਰਚੇਸ ਕਰ ਲੈਂਦੇ ਕਿ ਐਜੂਕੇਸ਼ਨ ਨੂੰ ਅੱਜ ਦੇ ਦਿਨ ਇੰਨਾ ਖਰੀਦ ਦਿੱਤਾ ਗਿਆ ਕਿ ਸਕੋਲਰਸ਼ਿਪ ਗਰੀਬ ਬੱਚਿਆਂ ਨੂੰ ਮਿਲ ਨਹੀਂ ਪਾਉਂਦੀ। ਉਹਨਾਂ ਦੀ ਜੋ ਕਹਿੰਦੇ ਸਰਕਾਰੀ ਕੋ ਕੀ ਸਰਕਾਰੀ ਕੋਟੇ ਦੀ ਜ਼ਮੀਨਾਂ ਹੁੰਦੀਆਂ ਸਰਕਾਰੀ ਕੋਟੇ ਦੀ ਸੀਟਾਂ ਹੁੰਦੀਆਂ ਨੇ ਉਹਨਾਂ ਨੂੰ ਅੱਜ ਕੱਲ੍ਹ ਖਰੀਦ ਦਿੱਤਾ ਗਿਆ ਪੈਸੇ ਦੇ ਨਾਲ ਸਾਡੀ ਐਜੂਕੇਸ਼ਨ ਇਸ ਹਿਸਾਬ ਨਾਲ ਵਿਕ ਗਈ ਹੈ। ਅਤੇ ਡਰ ਲੱਗਦਾ ਕਿ ਅਸੀਂ ਕਿਹੜੇ ਸਕੂਲ 'ਚ ਬੱਚੇ ਨੂੰ
ਵਹੀ ਤੋ ਗੌਰਮੈਂਟ ਸਕੂਲ ਮੇ ਦੇਖੋ। ਲੋਕੀ ਨਹੀਂ ਪੜ੍ਹਾਣਾ ਚਾਹੁੰਦੇ ਲੇਕਿਨ ਮਜਬੂਰਨ ਪੜ੍ਹਾਦੇ ਆ ਉਹ ਆਪਣੀ ਘਰ ਦੀਆਂ ਸਾਰੀ ਹਿਸਾਬ ਕਿਤਾਬ ਦੇਖ ਕੇ ਉਹ ਗਰਮੈਂਟ ਚ ਪਾ ਦਿੰਦੇ ਆ ਬੱਚਿਆਂ ਨੂੰ ਤੇ ਗਰਮੈਂਟ ਸਕੂਲ ਵੀ ਦੇਖੋ ਐਵੇ ਦੀ ਹੈ ਕਿ ਐਜੂਕੇਸ਼ਨ ਅੰਨੇ ਵਾ ਦੀ ਅੱਛੀ ਨੀ ਗ ਮਤਲਬ ਕਹਿ ਲੋਓ ਕਿ ਜਿ ਜਿਨਾਂ ਦੇ ਘਰ ਦੇ ਬੱਚਿਆਂ ਨੇ ਪੜਨਾ ਨਾ ਉਹ ਵੀ ਓਧਰ ਪੜ੍ਹ ਲੈਂਗੇ ਬਟ ਕਹਿੰਦੇ ਨਾ ਕੰਪੀਟੀਸ਼ਨ ਬੜਾ ਜ਼ਿਆਦਾ ਏ ਡਿਫਰਸ ਬੜਾ ਹੈਗਾ ਪ੍ਰਾਈਵੇਟ ਤੇ ਗੌਰਮੈਂਟ ਦੇ ਅੰਦਰ ਐਜੂਕੇਸ਼ਨ ਨੂੰ ਲੈ ਕੇ ਤੇ ਹਰ ਚੀਜ਼ ਨੂੰ ਲੈ ਕੇ ਅੱਜ ਦੇ ਟਾਈਮ ਦੇ ਦੇਖੋ ਬੱਚਿਆਂ ਨੂੰ ਪੜ੍ਹਾਣਾ ਵੀ ਮਤਲਬ ਹਰ ਚੀਜ਼ ਦੀ ਸਮਝ ਵੀ ਹੋਣੀ ਬੜੀ ਜਰੂਰੀ ਹੈ ਤੇ ਥੋੜੀ ਜ ਸਮਝਦਾਰੀ ਨਾ ਪ੍ਰਾਈਵੇਟ ਸਕੂਲਾਂ ਦੇ ਅੰਦਰ ਆਦੀ ਆ ਤੇ ਗੌਰਮੈਂਟ ਸਕੂਲ ਦੇ ਅੰਦਰ ਨੀ ਆਦੀ ਤੇ ਇਹ ਚੀਜ਼ਾਂ ਵੀ ਬੜੀ ਨਾ ਹੁੰਦੀ ਆ ਡਿਫਰੈਸ ਬਹੁਤ ਹੈ ਪ੍ਰਾਈਵੇਟ ਦੇ ਅੰਦਰ ਬੱਚਾ ਅੱਛੀਆਂ ਚੀਜ਼ਾਂ ਗੇਨ ਕਰਦਾ ਤੇ ਗਰਮੈਂਟ ਦੇ ਅੰਦਰ ਇਤਨੀ ਨਾ ਟੈ ਨੀ ਪਾਲਦੇ ਬੱਚਿਆਂ ਦੀ ਕਿ ਬੱਚਾ ਪੜ੍ਹ ਰਿਹਾ ਕਿ ਨਹੀਂ ਪੜ ਰਿਹਾ ਉਹਨਾ ਨੂੰ ਆਪਣੀ ਸੈਲਰੀ ਦੇ ਨਾਲ ਮਤਲਬ ਹੁੰਦਾ ਗੌਰਮੈਂਟ ਦੇ ਅੰਦਰ ਟੀਚਰਾਂ ਨੂੰ
ਜੀ ਬਿਲਕੁਲ ਸਹੀ ਗੱਲ ਹੈ ਪਰ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਮਾਂ ਪਿਓ ਦੀ ਇਸ ਚ ਗੌਰਮੈਂਟ ਸਕੂਲ ਦੀ ਗਲਤੀ ਨਹੀਂ ਹੈ ਇਹਦੇ ਵਿੱਚ ਮਾਂ ਪਿਓ ਦੀ ਗ਼ਲਤੀ ਹੈ ਸਾਡੇ ਇਨਸਾਨਾਂ ਸਾਡੇ ਹਿਊਮਨ ਹਿਊਮਨ ਜੋ ਇਨਸਾਨ ਹੈਗੇ ਨੇ ਇਹਨਾਂ ਦੀ ਗ਼ਲਤੀ ਹੈ ਅੱਜ ਅਗਰ ਪੈਟਰੋਲ ਅਗਰ ਸੌ ਰੁਪਏ ਲੀਟਰ ਜਾ ਰਿਹਾ ਠੀਕ ਹੈ ਤੇ ਸਰਕਾਰ ਨੂੰ ਬੋਲਣ ਵਾਲਾ ਕੋਈ ਨਹੀਂ ਹੈ ਕਿਉਂ ਕਿਉਂਕਿ ਉਹ ਸਰਕਾਰ ਉਹ ਸੋਚਦੇ ਨੇ ਕਿ ਹਾਂ ਵੀ ਸਰਕਾਰ ਬਹੁਤ ਹਾਈ ਲੈਵਲ 'ਤੇ ਅਸੀਂ ਉਹਨਾਂ ਕੋਲ ਜਾ ਨਹੀਂ ਸਕਦੇ ਅਤੇ ਲੋਕ ਇਨਸਾਨ ਡਰ ਜਾਂਦੇ ਨੇ ਠੀਕ ਹੈ ਤੇ ਪ੍ਰਾਈਵੇਟ ਸਕੂਲਾਂ 'ਚ ਕਿ ਹੁਣ ਕਿਸੇ ਵੀ ਬੰਦਾ ਅਗਰ ਕੰਪਨੀ 'ਚ ਜਾਏਗਾ ਕੰਪਨੀ ਵਾਲੇ ਨੇ ਤੁਹਾਡੇ ਕੋਲ ਤੁਸੀਂ ਕਿਸੇ ਬੰਦੇ ਕੋਲ ਨੌਕਰੀ ਕਰ ਰਹੇ ਹੋ ਤਾਂ ਉਹਨੇ ਅਗਰ ਟਰਮਸ ਐਂਡ ਕੰਡੀਸ਼ਨ ਕੁਛ ਚੇਂਜ ਕਰਤੀ ਨਾ ਤਾਂ ਬੰਦਾ ਉਹਦਾ ਸਿਰ ਵੀ ਫੜ ਦਿੰਦਾ ਬੰਦਾ ਉਹਨੂੰ ਜਾਣ ਤੋਂ ਹੀ ਮਾਰ ਦਿੰਦਾ ਠੀਕ ਹੈ ਕਿਉਂ ਕਿਉਂਕਿ ਉਹ ਇਨਸਾਨ ਸਾਡੇ ਸਾਹਮਣੇ ਖੜਾ ਸਰਕਾਰ ਤੁਹਾਡੇ ਸਾਹਮਣੇ ਖੜੀ ਨਹੀਂ ਹੈ। ਤੁਸੀਂ ਬਸ ਇਸ ਕਰਕੇ ਬੋਲ ਪਾਂਦੇ ਅਗਰ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਵੀ ਤੁਸੀਂ ਅਗਰ ਹੰਗਾਮਾ ਕਰ ਸਕਦੇ ਹੋ ਤੁਸੀਂ ਬੋਲ ਸਕਦੇ ਹੋ ਅਗਰ ਆਪਣੇ ਬੱਚੇ ਬੱਚੇ ਵਾਸਤੇ ਮੈਂ ਕਹਿਣਾ ਤੁਸੀਂ ਹੱਕ ਦੀ ਲੜਾਈ ਤੁਸੀਂ ਲੜ ਸਕਦੇ ਹੋ ਤੁਸੀ ਖੜੇ ਹੋ ਸਕਦੇ ਹੋ
ਹੂੰ
ਬੋਲੋਗੇ ਨਾ ਅਗਰ ਪੰਜਾਹ ਲੋਕ ਕੋਈ ਬੰਦਾ ਖੜ੍ਹਾ ਐ ਤੇ ਪੰਜਾਹ ਲੋਕਾਂ ਦੇ ਵਿੱਚ ਅਗਰ ਕਿਸੇ ਬੰਦੇ ਇੱਕ ਬਦੇ ਨੇ ਪਹਿਲੇ ਅਗਰ ਤਾਲੀ ਮਾਰੀ ਨਾ
ਹੂੰ ਸਾਰੇ ਤਾਲੀ ਮਾਰ ਦੇਣਗੇ ਉਹ ਤੇ ਹੈ ਹੀ ਇਹੀਓ ਚੀਜ਼ ਤੇ ਹੁੰਦੀ ਹੈ ਗੌਰਮੈਂਟ ਦੇ ਅੰਦਰ
ਸਕੂਲ 'ਚ ਬੰਦਾ ਜਾਏ ਤੇ ਬੰਦਾ ਸਕੂਲ 'ਚ ਬੰਦਾ ਅਗਰ ਗੱਲ ਵੀ ਕਰੇ ਨਾ ਕਿ ਹਾਂ ਮੇਰੇ ਬੱਚੇ ਨੂੰ ਤੁਸੀਂ ਨਹੀਂ ਪੜ੍ਹਾਇਆ ਤਾਡੀ ਤੁਸੀਂ ਜੀ ਮੈਨੂੰ
ਨਹੀਂ ਹੁਣ ਅਸੀਂ ਨਹੀਂ ਬੋਲ ਸਕਦੇ ਅਸੀਂ ਨਹੀਂ ਬੋਲ ਸਕਦੇ ਉਹ ਸਕੂਲਾਂ ਦੇ ਅੰਦਰ ਨਾ ਕਿ ਤੁਸੀਂ ਮੇਰੇ ਬੱਚਿਆਂ ਨੂੰ ਕਿਉ ਡਾਟਿਆ ਤੁਸੀਂ ਮੇਰੇ ਬੱਚਿਆਂ ਨੂੰ ਅੱਛੀ ਪੜ੍ਹਾਈ ਨੀ ਕੀਤੀ ਉਹ ਤੇ ਕਹਿਣਗੇ ਨਿਕਾਲ ਲੋ ਤੁਸੀਂ ਕਿਉਂਕਿ ਉਹਨਾ ਨੂੰ ਕੋਈ ਫੀਸ ਨਹੀਂ ਮਿਲਦੀ ਪਈ ਕੋਈ ਕੁਛ ਨੀ ਹੁੰਦਾ ਉਹ ਤਾਂ ਕਹਿਣਗੇ ਤੁਸੀਂ ਨਿਕਾਲ ਲੋ ਬਟ ਐਵੇਂ ਦੇ ਨਾਲ ਬੱਚਿਆਂ ਦਾ ਫਿਊਚਰ ਖ਼ਰਾਬ ਹੁੰਦਾ ਬੱਚੇ ਦੀ ਐਜੂਕੇਸ਼ਨ ਦੇ ਉੱਤਰ ਬੜੀ ਜ਼ਿਆਦਾ ਪ੍ਰੋਬਲਮ ਆਂਦੀ ਐ।
ਤੁਸੀਂ ਗੱਲ ਸਹੀ ਕਹਿ ਰਹੇ ਹੋ ਤੁਸੀਂ ਗੱਲ ਸਹੀ ਕਹਿ ਰਹੇ ਪਰ ਇਹਦੇ ਵਿੱਚ ਇੱਕ ਪੁਆਇੰਟ ਅਸੀਂ ਚੈੱਕ ਕੀਤਾ ਕਿ ਤੁਸੀਂ ਕੀ ਕਿਹਾ ਕਿ ਅਸੀਂ ਅਗਰ ਬੱਚੇ ਨੂੰ ਅਸੀਂ ਜਾ ਕੇ ਕਿਸੇ ਟੀਚਰ ਨੂੰ ਕਵਾਂਗੇ ਤਾਂ ਸਾਨੂੰ ਕਹੇਗਾ ਕਿ ਨਿਕਾਲ ਲਓ। ਪਰ ਅਗਰ ਇਹੀ ਚੀਜ਼, ਪੰਜਾਹ ਇੱਕ ਕਲਾਸ ਵਿੱਚ ਅਗਰ ਪੰਜਾਹ ਸਟੂਡੈਂਟ ਨੇ ਪੰਜਾਹ ਦੇ ਪੰਜਾਹ ਮਾਂ ਪਿਓ ਅਗਰ ਜਾ ਕੇ ਬੋਲਣਗੇ ਤੇ ਉਹ ਪੰਜਾਹ ਨੂੰ ਨਹੀਂ ਕੱਢ ਸਕਦੇ।
ਨਹੀਂ ਕਰ ਸਕਦੇ ਇਹ ਚੀਜ਼ ਵੀਐ ਉਹ ਤੇ ਹੈ ਹੀ ਹਾਂ ਸਾਰੇ ਮਿਲ ਕੇ ਬੋਲਣਗੇ ਨਾ ਤੇ ਯੂਨਿਟੀ ਬਣ ਕੇ ਨਾ ਤਾਂ ਕੁਛ ਹੁੰਦਾ ਗੌਰਰਮੈਂਟ ਦੇ ਅੰਦਰ ਇੱਕ ਨਾ ਬੋਲੇਗਾ ਤੇ ਇੱਕ ਇੱਕ ਬੰਦਿਆਂ ਦੇ ਨਾਲ ਕੁਛ ਨੀ ਚੇਂਜ ਆਉਂਦਾ ਉਹਨਾਂ ਦੇ ਅੰਦਰ ਕਾਫੀ ਬੰਦਿਆਂ ਨੂੰ ਜੋੜ ਕੇ ਨਾ ਤਾਂ ਚੇਂਜ ਆ ਉਹਨਾਂ ਦੇ ਅੰਦਰ ਨਾ ਤੇ ਚੀਜ਼ਾਂ ਤੋਂ ਵੀ ਸੁਧਰ ਜਾਂਦਾ ਜਾਂ ਉਹਨਾਂ ਦੇ ਸਕੂਲ ਦੀਆਂ ਤੇ ਮੈਨੂੰ ਕਾਫੀ ਅੱਛਾ ਲੱਗਿਆ ਤੁਹਾਡੇ ਨਾਲ ਨਾ ਕਾਫੀ ਚੀਜ਼ਾਂ ਚੀਜ਼ਾਂ ਦੀ ਨੌਲੇਜ ਵੀ ਮਿਲੀ। ਤੇ ਐਜੂਕੇਸ਼ਨ ਵਾਸਤੇ ਚਲੋ ਮਿਲਣੇ ਆ ਫਿਰ। ਕਦੇ ਨਾ
ਠੀਕ ਆ ਜੀ ਸਤਿ ਸ਼੍ਰੀ ਅਕਾਲ।